ਹੈਲੋ
ਸਤਿ ਸ੍ਰੀ ਅਕਾਲ ਜੀ
ਸ਼ਿਗਾ ਜੀ ਹੋ ਸੀ ਮਾਲੇ ਸ
ਵਧੀਆ ਤੁਸੀਂ ਦੱਸੋ ਕਿਵੇਂ ਹੋ
ਹ ਕਿਨ ਤਾਂ ਨਹੀਂ ਕਢਟ ਤੁਹੂੰ ਹੈਲੋ ਮੈਂ ਕਿਹਾ ਤਾਂ ਠੀਕ ਹੈ ਠੀਕ ਹੈ ਮੈਂ ਕਿਹਾ ਤੁਹਾਨੂੰ ਤੰਗ ਜਨਗੀੀਤਾਰ
ਨਹੀਂ ਨਹੀਂ
ਅ ਹਾਂਜੀ ਹਾਂਜੀ ਬਸ ਕੁਛ ਨੀ ਮੈਂ ਵੀ ਬੈਠੀ ਸੀ ਹੁਣ ਮੈਂ ਕਿਹਾ ਚਲੋ ਤੁਹਾਡੇ ਨਾਲ ਗੱਲ ਬਾਾਤ ਕਰੀਏ ਬੱਚਿਆਂ ਨੂੰ ਵੀ ਤੁਹਾਨੂੰ ਪਤਾ ਹੁਣ ਬੜੀ ਮੁਸ਼ਕਿਲ ਨਾਲ ਸਵਾਇਆ ਬੱਚਿਆਂ ਕੋਲੋਂ ਵੀ ਫੋਨ ਲੈ ਕੇ ਨਾ
ਹਾਂ ਸਹੀ ਗੱਲ ਆ ਬੱਚੇ ਨਾ ਫੋਨ ਦੇ ੜ ਹੋ ਗਏ ਹੁਣ ਬਹੁਤ ਉਹਨਾਂ ਨੂੰ ਆਦਤ ਹੀ ਪੈ ਗਈ ਫੋਨ ਦੇ ਕੇ ਬਿਠਾਓ ਤਾਂ ਫੇਿਰ ਮਤਲਬ ਬਾਰਾਂ ਵਜੇ ਤੱਕ ਬੈਠ ਨਾ ਜੇ ਪੜਨ ਨੂੰ ਬ
ਨੀਦ ਪੱਚਿਆਂਨਦ ਨੀਂਦ ਨਾਨਗੀਆਂ ਨਾਲ ਹੀ ਮੁਮਾ ਸੇਰਪੀ ਹੁੰਦਾ ਯ ਮੈਂ ਸੋਚਾਂ ਕਪੀਆਂ ਖੋਲਣਗੇ ਨਾ ਨਾਲ ਹੀ ਇਹਨਾਂ ਨੂੰ ਉਹ ਹੋ ਜਾਣਗੇ ਨੀਂਦ ਆਉਣ ਲੱਗ ਜਾਗੀ
ਸਹੀ ਗੱਲ ਹੈ ਮੈਂ ਤਾਂ ਇਏਹੀ ਕਰਦੀ ਹੁੰਦੀ ਮੈਂ ਕਹਿੰਦੀ ਹ ਲਨ ਕਰੋ ਬੈਠ ਕੇ ਲਰਨ ਕਰੋ ਫਿਰ ਸੋ ਜਾਂਦੇ ਜੇ ਨਹੀਂ ਸੌਦੇ ਹੁੰਦੇ
ਦੇਖੋ ਬੱਚੇ ਯਾਰ ਹਾਂਜੀ ਹਾਂਜੀ ਹ ਨਹੀਂ ਐ ਤਾਂ ਚਲੋ ਵੇਖੋ ਸਾਨੂੰ ਥੋੜਾ ਪ੍ਰੇਜ ਵੀ ਕਰਨਾ ਚਾਹੀਦਾ ਨਾ ਹਨਾ ਫੋਨ ਵਗੈਰਾ ਦਾ ਵੀ ਜਿਹਦੇ ਨਾਲ ਬੱਚੇ ਥੋੜਾ ਆਪਣੇ ਆਪ ਚ ਵੀ ਧਿਆਨ ਦੇ ਪਾਉਣ ਨੀਂਦ ਵੀ ਆਪਣੀ ਪ੍ਰੋਪਰ ਕਰਨ ਕਰਨ
ਨਹੀਂ ਨੀਂਦ ਵੀ ਫੇਿਰ ਦੇਖੋ ਜ਼ਰੂਰੀ ਹੈ ਨਾ ਨੀਂਦ ਬਹੁਤ ਜ਼ਰੂਰੀ ਹੈ ਹਰ ਇੱਕ ਲਈ ਵੀ ਬੱਚੇ ਲਈ ਵੀ ਬੜੇ
ਵੱਡੇ ਲਈ ਵੀ ਬਜ਼ੁਰਗ ਲਈ ਸਭ ਲਈ ਮੈਂ ਤਾਂ ਕਈ ਇਏਦਾਂ ਦੇ ਲੋਕ ਦੇਖੇ ਨੇ ਜਿੰਨਾਂ ਨੂੰ ਬਿਨਾਂ ਦਵਾਈ ਤ ਰਾਤ ਦੀ ਨੀਂਦ ਵਾਲੀ ਦਵਾਈ ਨਾਲ ਨਾ ਨੀਂਦ ਨਹੀਂੀ ਆਉਂਦੀ ਇੰਨੇ ਜ਼ਿਆਦਾ ਲੋਕ ਡਿਪ੍ਰੈਸ ਹੁੰਦੇ ਨੇ ਪਤਾ ਨੀ ਕਿੰਨੀਆਂ ਕੁ ਟੈਂਨਸ਼ਨਾਂ ਏਦਾਂ ੱਦਾਂ ਬਸ ਇਹ ਕਿ ਬਸ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਇਏਦਾਂ ਦਾ ਸ਼ਬਦਾਂ ਦਾ ਨਾ ਹੋਵੇ ਪਰ ਦੇਖੋ ਦੇਖੋ ਇਹੀ ਚੀਜ਼ਾਂ ਤੇ ਸਾਡੇ ਤੇ ਹੈ ਨਾ ਮਤਲਬ ਅਸੀਂ ਵੀ ਆਪਣੇ ਸਰੀਰ ਦੇਖੋ ਹੁਣ ਅਸੀਂ ਵੀ ਕਹਾਂਗੇ ਨਹੀਂ ਯਾਰ ਮੈਂ ਆਪਣੇ ਸਰੀਰ ਨੂੰ ਕਿਉਂ ਆਪਣੇ ਸਰੀਰ ਨੂੰ ਇੰਨਾ ਕਸ਼ਟ ਕਿਉਂ ਦੇਣਾ ਸਾਡੇ ਸਰੀਰ ਨੇ ਜਿਵੇਂ ਦੀ ਚੀਜ਼ਾਂ ਨੂੰ ਆਦਤ ਪਾਵਗੇ ਨਾ ਸਾਡੇ ਸਰੀਰ ਨੇ ਓਦਾਂ ਦੀ ਹੀ ਆਦਤ ਪਾਣੀ ਹੁਣ ਸਾਡੇ ਬਸ ਬਸ ਹੁਣ ਸਾਡੇ ਸਰੀਰ ਨੂੰ ਆਦਤ ਹੈਗੀ ਆ ਜਿਵੇਂ ਆਪਾਂ ਸਵੇਰੇ ਆਪਣਾ ਟਾਈਮ ਨਾਲ ਉੱਠਣਾ ਰੋਟੀ ਪਾਣੀ ਨਾਸ਼ ਤਾਂ ਸਬ ਚੀਵੇ ਆਪਾਂ ਕਰਦੇ ਹ ਸਾਨੂੰ ਇੱਕ ਤਰੀਕਾ ਹੈਗਾ ਤੇ ਤੁਸੀਂ ਇਹੀ ਚੀਜ਼ ਨੂੰ ਥੋੜ੍ਹਾ ਜਿਹਾ ਡਿਲੇ ਕਰਦੋ ਹਨਾ ਜਿੱਦੋਂ ਤੁਸੀਂ ਦਸ ਵਜੇ ਸੁਣਦੇ ਹੋ ਤੁਸੀਂ ਉੱਥੇ ਇੱਕ ਦੋ ਦੋ ਵਜੇ ਸੋਵੋ ਫੋਨ ਚਲਾਓ ਨੀਂਦ ਨਹੀਂ ਆਪਣੀ ਪੂਰੀ ਕਰੋਗੇ ਇਹਨ ਕੀ ਹੋਏਗਾ ਤੁਹਾਡਾ ਸਾਰਾ ਟਾਈਮ ਡਿਸ ਬ ਹੋ ਜਾਏਗਾ
ਹਮ ਨੀਂਦ ਦਾ ਵੀ ਨਾ ਇੱਕ ਟਾਈਮ ਹੁੰਦਾ ਮੈਂ ਚੀਜ਼ ਦੇਖੀਿਆ ਮੈਨੂੰ ਨੌ ਤੋਂ ਦਸ ਵਜੇ ਦੇ ਵਿੱਚ ਵਿੱਚ ਮਤਲਬ ਬਹੁਤ ਵਧੀਆ ਨੀਂਦ ਆਉਂਦੀ ਹੈ ਜਿਵੇਂ ਗਿਆਰਾਂ ਚਲੋ ਗਿਆਰਾਂ ਵੱਜਣ ਫੇਰ ਵੀ ਚਲੋ ਠੀਕ ਆਉਂਦੀ ਹੈ ਹਨਾ ਪਰ ਜਿਹੜੀ ਨੌ ਤੋਂ ਦਸ ਵਾਲੀ ਨੀਂਦ ਹੁੰਦੀ ਆ ਨਾ ਲ ਇੰਨੀ ਗੂੜੇ ਹੁੰਦੀ ਹੈ ਵੀ ਪਤਾ ਨੀ ਲੱਗਦਾ ਕਿਥ ੇ ਬਏ ਆ ਮਤਲਬ ਜਿਹਨੂੰ ਕਹਿੰਦੇ ਨਾ ਪੂਰੀ ਹਮ ਪੂਰਾ ਰੈਸਟ ਫੁੱਲ ਹੁੰਦਾ ਬੰਦਾ ਪੂਰਾ ਮਤਲਬ ਪੂਰੇ ਰੈਸਟ ਚ ਹੁੰਦਾ ਪੂਰੇ ਉਹਦੇ ਵਿੱਚ ਹੁੰਦਾ ਹਮ ਜਿਹਨੂੰ ਆਪਾਂ ਕਹਿੰਦੇ ਵੀ ਸਾਊਂਡ
ਹਾਂਾਂ ਬਿਲਕੁਲ ਬਿਲਕੁਲ ਦੇਖੋ ਸਹੀ ਰਹਿੰਦਾ ਆ ਸਾਡਾ ਸਰੀਰ ਵੀ ਵਧੀਆ ਰਹਿੰਦਾ ਆ ਮਾਈੰਡ ਵੀ ਇੱਕ ਫਰੈਸ਼ ਰਹਿੰਦਾ ਜੇ ਅਸੀਂ ਪ੍ਰੋਪਰ ਤਰੀਕੇ ਦੀ ਨੀਂਦ ਲਵਾਂਗੇ ਤੇ ਅਸੀਂ ਆਪਣੀ ਨੀਂਦ ਨੀ ਲਵਾਂਗੇ ਪੂਰੀ ਆਪਣੀ ਟਾਈਮ ਦੀ ਤੇ ਇਹਦੇ ਨਾਲ ਦੇਖੋ ਸਾਡੀੇ ਡਿਸਟਰਬੈਂਸ ਹੈ ਸਾਡਾ ਸਿਰ ਪੀੜ ਹੋਣਾ ਫਿਰ ਸਾਰਾ ਦਿਨ ਸਾਡੇ ਕੋਲ ਕੰਮ ਨੀ ਹੋਇਆ ਜਾਣਾ ਚੱਕਰ ਆਣੇ ਕਮਜ਼ੋਰੀ ਹੋ ਜਾਣੀ ਹੈ ਦੇਖੋ ਸਭ ਨੀਂਦ ਦੀ ਕਮੀਆਂ ਨੇ
ਸਹੀ ਗੱਲ ਨਾਲੇ ਬੰਦਾ ਨਾ ਪਤਾ ਕੀ ਹੈ ਹਾਂ ਡਾਰਕ ਸਰਕਲ ਦੀ ਪ੍ਰੋਬਲਮ ਹੋ ਜਾਂ ਲੇਡੀਜ਼ ਨੂੰ ਬੜੀਲਦੀ ਹੁੰਦੀ ਬ ਨਾਲੇ ਹੋਰ ਪਤਾ ਕੀ ਹੁੰਦਾ ਦੇਖੋ ਵੀ ਮਤਲਬ ਮਤਲਬ ਬੰਦਾ ਕਿੰਨਾ ਇਰੀਟੇਟ ਜ ਹੁੰਦਾਹਿੰਦਾ ਚਿੜਚਿੜਾ ਜਿਹਾ ਹੋ ਜਾਂਦਾ ਬਹੁਤ
ਹਾਂਜੀ ਹਾਂਜੀ
ਹਮ ਮਤਲਬ ਆਪਣਾ ਅਗਲਾ ਦਿਨ ਜੇ ਆਪਾਂ ਰਾਤ ਆਪ ਨੂੰ ਨਹੀਂ ਟਾਈਮ ਨਾਲ ਸੌਂਦੇ ਨੀਂਦ ਜਾਂ ਨਹੀਂ ਪੂਰੇ ਜਿਵੇਂ ਹੁਣ ਕਹਿੰਦੇ ਨੇ ਵੀ ਮੈਨੂੰ ਤਾਂ ਮਤਲਬ ਐਵੇਂ ਹੁੰਦਾ ਕਿ ਮੈਨੂੰ ਛੇ ਘੰਟੇ ਦੀ ਨੀਂਦ ਘੱਟੋ ਘੱਟ ਚਾਹੀਦੀ ਹੈ ਪਹਿਲਾਂ ਤੇ ਮੈਂ ਸੱਤ ਸੱਤ ਘੰਟੇ ਵੀ ਸੌਦੀ ਸੀ ਚਲੋ ਹੁਣ ਬੱਚਿਆਂ ਦਾ ਦੇਖਣਾ ਪੈਂਦਾ ਮੋਰਿੰਗ ਗਲਦੇ ਮਹਿੰ ਮਤਲਬ ਹਣ ਵੀ ਮੈਨੂੰ ਛੇ ਘੰੇ ਦੀ ਨੀਂ ਚਾਹੀਦੀ ਹੈ
ਬਿਲਕੁਲ ਬਿਲਕੁਲ ਯ ਹਾਂਜੀ ਦੇਖੋ ਬੱਚਾ ਭਾਵੇਂ ਛੋਟਾ ਹੋਵੇ ਭਾਵੇਂ ਵੱਡਾ ਹੋਵੇ ਟਾਈਮ ਨੀਂਦ ਚਾਹੀਦੀ ਹੀ ਚਾਹੀਦੀ ਆ ਜ਼ਰੂ ਨ ਨਹੀਂ ਹੁੰਦਾ ਨਹੀਂ ਅਸੀਂ ਕਹਿੰਦੇ ਹਾਂ ਹਣ ੇ ਹੋ ਗਏ ਨੇ ਬੱਚੇ ਥੋੜਾ ਜਿਹਾ ਆਪਣੇ ਆਪ ਨਹੀਂ ਦੇਖੋ ਸਾਰਾ ਕੁਛ ਤਾਂ
ਦੇਖੋ ਬੱਚੇ ਨੂੰ ਤਾਂ ਅੱਠ ਘੰਟੇ ਦੀ ਨੀਂਦ ਤਾਂ ਚਾਹੀਦੀ ਚਾਹੀਦੀ ਹੈ ਬੱਚੇ ਨੂੰ ਤਾਂ ਚਾਹੀਦੀ ਹੈ ਚਲੋ ਆਪਾਂ ਬੜੇ ਹੋ ਗਏ ਆਪਣਾ ਮੈਂ ਚਓਟੀ ਲੈਵਲ ਹੋ ਗਿਆ ਉਹ ਨਹੀਂ ਵੀ ਇੰਨੀ ਦੇਰ ਆਉਂਦੇ ਹੋ ਸਕਦੇ ਹਨਾ ਤੇ ਮਤਲਬ ਆਪਾਂ ਨੂੰ ਵੀ ਛੇ ਸੱਤ ਘੰਟੇ ਦੀ
ਨੀ ਚਾਹੀਦੀ ਚਾਹੀਦੀ ਬਿਲਕੁਲ ਦੇਖੋ ਅਗਰ ਬੱਚਿਆਂ ਨੂੰ ਵੀ ਇੱਦਾਂ ਦੀ ਨੀਂਦ ਵਗੈਰਾ ਨਾ ਮਿਲੇ ਬੱਚ ਬੱਚੇ ਵੀ ਥੋੜੇ ਡਿਸਟਰਬ ਹੋ ਜਾਂਦੇ ਨੇ ਜਿਵੇਂ ਦੇਖੋ ਅਗਰ ਉਹਨਾਂ ਨੂੰ ਅਸੀਂ ਸਹੀ ਤਰੀਕੇ ਦੀ ਆਦਤ ਣੀ ਪਾ ਕੇ ਦੇਵਾਂਗੇ ਬੱਚਿਆਂ ਨੂੰ ਟੀ ਨ ਨੀ ਦੇਵਾਂਗੇ ਕਿ ਹਾਂ ਬਈ ਇੰਨੇ ਵਜੇ ਸੋਨਾ ਸਵੇਰੇ ਉੱਠ ਦੇਖੋ ਅੱਜੱਲ ਬੱਚਿਆਂ ਦੇ ਸਕੂਲ ਦੀ ਟਾਈਮਿੰਗ ਵੀ ਕਿੰਨੀ ਜਲਦੀ ਹੁੰਦੀ ਹੈ
ਹਾਂ ਬਹੁਤ ਜਲਦੀ ਵੈਨ ਜਾ ਕੇ ਕਿੰਨੀ ਜਲਦੀ ਖੜੀਆਂ ਹੋ ਜਾਂਦੀਆਂ ਡੇਢ ਡੇਢ ਘੰਟਾ ਪਹਿਲਾਂ ਹੀ ਆ ਜਾਂਦੀ ਸਕੂਲ ਟਾਈਮ ਤੋਂ ਸਵਾ ਘੰਟਾ ਪਹਿਲਾਂ ਹਮ
ਸਹੀ ਤਰੀਕੇ ਨਾਲ ਸੋਣਗੇ ਤਾਂ ਹੀ ਸਵੇਰੇ ਟੈਮ ਨਾਲ ਉੱਠ ਪਾਉਣਗੇ
ਸਹੀ ਗੱਲ ਹੈ ਮੈਂ ਨਾ ਹਾਂਜੀ, ਹੂੰ ਸਹੀ ਕਿਹਾ ਤੁਸੀਂ, ਮੈਂ ਕਿਹਾ ਮੈਂ ਨਾ ਕੁਛ ਦੇਖ ਰਹੀ ਸੀ, ਥੋੜੇ ਦਿਨ ਪਹਿਲਾਂ ਤੇ ਮਤਲਬ ਉਹ ਦਾ ਕੁਛ ਹੋਵੇਂ ਹੋਮਿਓਪੈਥਿਕ ਮੈਡੀਸਨ ਵਗੈਰਾ ਦਿੰਦੇ ਨੇ। ਉਹ ਮਤਲਬ, ਉਹ ਦੱਸਦੇ ਸੀਗੇ ਕਹਿੰਦੇ ਵੀ ਨੀਂਦ ਦਾ ਤਾਂ ਇਹੋ ਜਿਹਾ ਹੁੰਦਾ ਵੀ, ਜੇ ਤੁਸੀਂ ਸਪੋਜ ਕਰੋ, ਤੁਸੀਂ ਕਹਿੰਦੇ ਬੰਦੇ ਨੂੰ ਘੱਟੋ ਘੱਟ ਪੰਜ ਘੰਟੇ ਲਗਾਤਾਰ ਨੀਦ ਆਣੀ ਚਾਹੀਦੀ ਆ ਬੰਦਾ ਵਾਸ਼ਰੂਮ ਲਈ ਵੀ ਨਾ ਉੱਠੇ ਉਹਨੂੰ ਆਪਾਂ ਕਹਿੰਦੇ ਵੀ ਸਾਊਂਡ ਸਲੀਪ ਉਹ ਹੁੰਦੀ ਹੈ। ਮਤਲਬ ਮੈਨੂੰ ਪਹਿਲੀ ਵਾਰੀ ਬਦਲ ਜਾਂਦੀ ਹੈ। ਚੀਜ਼ ਬਿਲਕੁੱਲ ਸਾਡੇ ਵਰਗੇ ਚਾਰ ਘੰਟੇ ਬਾਅਦ ਉੱਠ ਕੇ ਵਾਸ਼ਰੂਮ ਚਲੇ ਜਾਂਦਾ, ਵਾਸ਼ਰੂਮ ਲਈ ਵੀ ਨਾ ਉੱਠੇ ਜੇ ਤੁਹਾਡੀ ਵਾਸ਼ਰੂਮ ਲਈ ਵੀ ਪੰਜ ਘੰਟ ਤੋਂ ਪਹਿਲਾ ਤੁਹਾਡੀ ਵਾਸ਼ਰੂਮ ਵੀ ਨੀਂਦ ਖੁੱਲੇਗੀ ਨਾ
ਹਾਂਜੀ, ਓਕੇ ਓਕੇ, ਮੈਨੂੰ ਵੀ ਨੀ ਪਤਾ ਸੀ। ਤੋਂ ਪਤਾ ਲੱਗਿਆ ਮੈਨੂੰ ਤੇ
ਮੈਂ ਮੈਂ ਥੋੜੇ ਦਿਨ ਪਹਿਲਾਂ ਹੀ ਦੇਖਿਆ, ਮੈਂ ਨਾ ਥੋੜੇ ਦਿਨ ਪਹਿਲਾਂ ਹੀ ਦੇਖਿਆ, ਅਜੇ ਮੈਂ ਹੂੰ।
ਤੇ ਦਸ ਪੰਦਰਾਂ ਮਿੰਟ ਬਾਅਦ ਹੀ ਜਾਣਾ ਪੈ ਜਾਂਦਾ ਆ।
ਨਹੀਂ ਮੈਨੂੰ ਐਵੇਂ ਨੀ ਹੁੰਦਾ, ਮੈਨੂੰ ਐਂਹ ਹੁੰਦਾ ਤਿੰਨ ਚਾਰ ਘੰਟੇ ਬਾਅਦ ਮੈਨੂੰ ਉੱਠਣ ਰਾਤ ਨੂੰ ਮਤਲਬ ਇੱਕ ਵਾਰ ਮਿਡ ਨਾਈਟ ਇੱਕ ਵਾਰ ਉੱਠਦੀ ਆ ਮੈਂ
ਨਾਲੇ ਦੇਖੋ ਨਾ ਹਾਂਜੀ, ਅੱਛਾ, ਅੱਛਾ ਉਹੀ ਨਾ ਫੇਰ ਕਿੱਥੋਂ ਦੀ ਸਾਊਂਡ ਸਲੀਪ ਹੋਈ ਤੁਹਾਡੀ।
ਹਾਂ ਉਹੀ ਹੈ ਨਾ ਵੀ ਕਿਸੇ ਦੀ ਵੀ ਮਿਹਨਤ ਲੱਗਦਾ ਵੀ ਕਿਸੇ ਦੀ ਵੀ ਨੀ ਹੁੰਦੀ ਹੋਣੀ, ਫੇਰ ਸਾਊਂਡ ਹੂੰ ਬੱਚੇ ਹੁੰਦੇ ਨੇ ਬੱਚੇ ਸਾਡੇ ਹੁੰਦੇ ਨੇ ਵੀ ਰਾਤ ਨੂੰ ਸੋ ਕੇ ਸਵੇਰੇ ਉੱਠਦੇ ਨੇ
ਹਾਂ, ਹਾਂ ਬਿਲਕੁਲ ਬਿਲਕੁਲ, ਬੱਚੇ ਦੇਖੋ ਬੱਚਿਆਂ ਦਾ ਵੀ ਬਹੁਤ ਬੱਚਿਆਂ ਨੂੰ ਵੀ ਤਾਂ ਇੰਨੀ ਪ੍ਰੋਪਰ ਗੂੜੀ ਨੀਂਦ ਆ ਸਕਦੀ ਹੈ, ਜੇ ਬੱਚੇ ਜਿਵੇਂ ਖੇਲਣਗੇ ਹਨਾ, ਜਿਵੇਂ ਥੋੜੇ ਬਹੁਤ ਆਪਣਾ ਸ਼ਾਮ ਨੂੰ ਖੇਲ ਰਹੇ ਨੇ ਪਾਰਕ ਜਾ ਰਹੇ ਨੇ ਥੋੜਾ ਮਤਲਬ ਗਲੀ ਚ
ਜਾਂ ਫੇਰ ਸਕੂਲ ਚ ਬੱਚਿਆਂ ਥੋੜੇ ਹੈਰਾ ਹੈਰਸ਼ਮੈਂਟ ਹੁੰਦੀ ਹੈ ਨਾ ਬੱਚਿਆਂ ਨੂੰ ਥੋੜਾ ਬਹੁਤ ਮਤਲਬ ਸਕੂਲ ਚ ਬੈਠ ਬੰਨ ਕੇ ਬੈਠੇ ਰਹਿੰਦੇ ਨੇ
ਹਾਂਜੀ, ਹਾਂਜੀ ਉਹ ਵੀ ਗੱਲ ਹੈਗੀ ਆ, ਦੇਖੋ ਹੁਣ ਬੱਚੇ ਇਸ ਤਰ੍ਹਾਂ ਖੇਲਣਗੇ ਥੋੜਾ ਆਪਣੇ ਆਪ ਦੇ ਨਾਲ ਥੋੜਾ ਆਪਣੇ ਸਰੀਰ ਵੀ ਥੋੜ੍ਹਾ ਜਿਹਾ ਥੱਕੇਗਾ ਏਦਾਂ ਕੀ ਹੋਏਗਾ ਰਾਤੀ ਉਹਨਾਂ ਨੂੰ ਤੁਸੀਂ ਜਿਵੇਂ ਡਿਨਰ ਕਰਾਓਗੇ ਨਾ ਉਹਨਾਂ ਨੂੰ ਨਾਲ ਹੀ ਨੀਂਦ ਆ ਜਾਂਦੀ। ਨ ਉਹ ਵੀ ਕਿੰਨਾ ਵਧੀਆ ਹੈ ਬੱਚਿਆਂ ਨੇ ਫੇਿਰ ਸੋ ਜਾਣਾ ਫੇਿਰ ਉਹਨਾਂ ਨੂੰ ਤੁਸੀਂ ਪਾ ਤਾ ਨਾ ਬੈਡ ਤੇ ਫੇਰ ਨ ਤੁਹਾਡੇ ਬੱਚੇ ਉੱਠਦੇ ਸਵੇਰ ਤੱਕ ਕਿਉਂਕਿ ਮੇਰੇ ਦੀਦੀ ਨੇ ਉਹਨਾਂ ਦਾ ਬੇਟਾ ਅੱਜ ਛੋਟਾ ਆ ਤੇ ਉਹ ਕੀ ਕਰਦੇ ਨੇ ਉਹਨਾਂ ਸਾਰੇ ਜ ਖੇਲੇਗਾ ਸਾਡੇ ਨਾਲ ਸਾਰਿਆਂ ਨਾਲ ਫੇਿਰ ਰਾ ਤਨਾਂ ਨੇ ਰੋਟੀ ਖਵਾਉਣੀ ਦੀਦੀ ਨੇ ਤੇ ਉਹਨੇ ਰੋਟੀ ਰਟੀ ਖਾ ਕੇ ਨਾ ਆਪ ਗੋਦੀ ਚ ਹੀ ਸੋਚਣਾ ਦੀਦੀ ਦੀ ਫੇਰ ਦੀਦੀ ਨੇ ਉਹਨੂੰ ਨਾ ਪਾ ਦੇਣਾ ਫੇਰ ਨੀ ਉਹੇ ਉੱਠਣਾ ਜਿੰਨਾ ਮਰਜ਼ੀ
ਹਮ ਵਧੀਆ ਬਹੁਤ ਵਧੀਆ ਰਹਿੰਦਾ ਐਸਾ ਬੱਚਾ ਬਹੁਤ ਵਧੀਆ ਰਹਿੰਦਾ ਰਾਤ ਨੂੰ ਬਾਰ ਬਾਰ ਉੱਠ ਕੇ ੰਗ ਨੀ ਨਾ ਕਰ ਬਹੁਤ ਵਧੀਆ ਰਹਿੰਦਾ
ਹਾਂ ਛੋਟੇ ਛੋਟੇ ਬੱਚੇ ਜਦੋਂ ਮੀਨ ਛੋਟੇ ਹੁੰਦੇ ਨੇ ਉਦੋਂ ਤੰਗ ਕਰਦੇ ਨੇ ਬਾਅਰ ਜੋ ਵੱਡੇ ਬੱਚੇ ਤਾਂ ਫੇਿਰ ਠੀਕ ਹੋ ਜਾਂਦੇ ਨੇ ਤੇ ਉਹਨੇ ਬੜ ਐਂ ਹੁੰਦਾ ਸੀ ਦੀਦੀ ਦੇ ਬੇਟੇ ਦਾ ਕਿ ਜਿਵੇਂ ਮਤਲਬ ਦੀਦੀ ਨੇ ਉਹਨੂੰ ਸਵਾਦ ਤਾ ਨਾ ਮੀਹਨ ਚ ਰੋਟੀ ਖਾਣ ਵੇਲੇ ਜਿਵੇਂ ਮੰਨ ਲਓ ਨੋ ਦਸ ਵਜੇ ਸੋ ਗਿਆ ਏ ਉਹ ਤੇ ਉਹਨੇ ਸਵੇਰੇ ਸੱਤ ਵਜੇ ਨੂੰ ਲਟ ਇੱਕੱਕ ਜਾਣਾ ਭਾਵੇਂ ਉਹ ਆਪੇ ਉੱਠ ਕੇ ਆਪਣੇ ਰੂਮ ਮਤਲਬ ਇਨਾ ਖੇਲਦਾ ਰਹੇਗਾ ਜਾਂ ਆਪਣੇ ਟੋਇਜ਼ ਨਾਲ ਜਾਂ ਕੁਛ ਹੱਥਾਂ ਨਾਲ ਜਾਂ ਓਦਾਂ ਉਹਨੇ ਮਤਲਬ ਉੱਠ ਜਾਣਾ ਆਪਣੇ ਸੱਤ ਵਜੇ ਨਾਲ ਦੇਖੋ ਜੇ ਬੱਚਾ ਪ੍ਰੋਪਰ ਤਰੀਕੇ ਨਾਲ ਸੋ ਰਿਹਾ ਹੈ ਤਾਂਹੀ ਉਹ ਬੰਦਾ ਸਵੇਰੇ ਉੱਠ ਰਿਹਾ ਉੱਠ ਪਾ ਰਿਹਾ ਭਾਵੇਂ ਉਹ ਬੱਚਾ ਭਾਵੇਂ ਅਸੀਂ ਹ ਜੇ ਤੁਸੀਂ ਹੋ ਹੁਣ ਤੁਸੀਂ ਅਗਰ ਦਸ ਵਜਣਾ ਸੋ ਪਾ ਰਹੇ ਹੋ ਤੁਸੀਂ ਤਾਂ ਹੀ ਸਵੇਰੇ ਬੋਲੋਗੇ ਨਾ ਯਾਰ ਨਹੀਂ ਮੈਂ ਪੰਜ ਛੇ ਵਜੇ ਨਾਲ ਉੱਠਣਾ ਤੇ ਤੁਸੀਂ ਸੋਵੋਗੇ ਬਾਰਾਂ ਇੱਕ ਵਜੇ ਨਾਲ ਹੀ ਤੁਸੀਂ ਕਿਵੇਂ ਉੱਠ ਪਾਓਗੇ ਸਵੇਰੇ ਪੰਜ ਛੇ ਵਜੇ
ਹਮ ਇਹ ਤਾਂ ਗੱਲ ਤੁਸੀਂ ਸਹੀ ਕਹੀ
ਕਿਸੇ ਵੇਲੇ ਸਾਨੂੰ ਹੁੰਦੀ ਐਮਰਜੈਂਸੀ ਜਿਵੇਂ ਆਪਾਂ ਸਵੇਰੇ ਕਿਤੇ ਜਾਣਾ ਹੋਵੇ ਹਨਾ ਸਵੇ ਥੋੜ੍ਹੇ ਆਊਟ ਫ ਸਟੇਸ਼ਨ ਜਾਣਾ ਹੋਵੇ ਜਾਂ ਕੋਈ ਹੋਰ ਜਗ੍ਹਾ ਤੇ ਜਾਣਾ ਹੋਏ ਫੇਿਰ ਸਾਨੂੰ ਪਤਾ ਹੈ ਕਿ ਨਹੀਂ ਬਈ ਮੈਨੂੰ ਉੱਠਣਾ ਮੈਨੂੰ ਜਾਣਾ ਉਹ ਫਿਰ ਬੰਦਾ ਆਪਣੀ ਲੋੜ ਉੱਠ ਉਹ ਤੇ ਇੱਕ ਸੈਪਰੇਟ ਗੱਲ ਰਹੀ ਨਾ ਜਿਹੜਾ ਸਾਡਾ ਰੋਜ਼ ਦਾ ਰੂਟੀਨ ਹੈ ਆਪਣਾ ਸੋਣ ਦਾ ਆਪਣਾ ਕਰਨ ਦਾ ਆਪਣਾ ਖਾਣ ਦਾ ਪੀਣ ਦਾ ਉਹ ਤੇ ਸਾਨੂੰ ਆਪਣਾ ਰੋਜ਼
ਹਮ ਸਹੀ ਗੱਲ ਕਹੀ
ਬਿਲਕੁਲ ਬਿਲਕੁਲ ਹਰ ਇੱਕ ਚੀਜ਼ ਦੇ ਨਾਲ ਸਾਡਾ ਆਪਣਾ ਆਪਣਾ ਰੋਟੀ ਰਟੀ ਹੁੰਦੀ ਹੈ, ਜਿਹੜੀ ਵੀ ਤੁਹਾਡੀ ਰੂਟੀਨ ਬਗੜੀ ਤੁਹਾਡਾ ਸਾਰਾ ਸਿਸਟਮ ਖਰਾਬ ਤੁਸੀਂ ਰੋਟੀ ਵੀ ਲੈਲੋ ਰੋਟੀ ਦਾ ਸਿਸਟਮ ਖ਼ਰਾਬ ਕਰੋਗੇ ਉਵੇਂ ਕਰੋਗੇ
ਹਾਂ ਫਿਰ ਬਸ ਹਾਂ ਫ਼ਿਰ ਨੀਂਦ ਦਾ ਵੀ ਫੇਰ ਉਹੀ ਹੋ ਜਾਂਦਾ ਨਾ ਫ ਨੀਂਦ ਵੀ ਨੀ ਫੇਰ ਸਹੀ ਟਮ ਤੇ ਆਉਂਦੀ ਹੈਗੀ ਕਿਉਕ ਡਾਇਜਸਟ ਨਹੀਂ ਹੁੰਦੀ ਉਹ ਡਾਇਸਟ ਨ ਹੁੰਦੀ ਹੈਗੀ ਫੇਰ ਉਹ ਖਾਣਾ ਕਿ ਥੋੜਾ ਡਾਈਜਸਟ ਕਵੇ ਨਹੀਂ ਦੀ
ਬਸ ਬਸ ਅਹੀ ਤਾਂ ਗੱਲ ਹੈ, ਸਾਰੀ ਕਈ ਲੋਕ ਤਾਂ ਇੰਨੇ ਪੰਚੁਅਲ ਹੁੰਦੇ ਨੇ, ਉਹਨਾਂ ਨੂੰ ਕੀ ਹੁੰਦਾ ਹੈ, ਕਿ ਟਾਈਮ ਤੇ ਰੋਟੀ ਹਨਾ ਟਾਈਮ ਤੇ ਸਾਰਾ ਕੁਛ ਉਹਨਾਂ ਨੇ ਆਪਣਾ ਇੱਕ ਸ਼ਡਿਊਲ ਬਣਾਇਆ ਹੁੰਦਾ ਹੈ। ਸਵੇਰੇ ਅੱਠ ਵਜੇ ਨਾਲ ਬ੍ਰੇਕਫਾਸਟ ਇੱਕ ਵਜੇ ਨਾਲ ਲੰਚ ਤੇ ਸਾਢੇ ਸੱਤ, ਅੱਠ ਵਜੇ ਛੁੱਟੀ ਮਤਲਬ ਕਿ ਜਿਹੜਾ ਸਾਢੇ ਨੌ ਵਜੇ ਨਾਲ ਪੈ ਜਾਣੋ
ਹੂੰ, ਫਿਰ ਉਹ ਸਹੀ ਵੀ ਰਹਿੰਦਾ ਫੇਰ ਉਹ ਬਹੁਤ
ਹਾਂ, ਬਿਲਕੁਲ, ਬਿਲਕੁਲ ਦੇਖੋ ਨੀਂਦ ਵੀ ਪ੍ਰੋਪਰ ਹੋ ਗਈ ਖਾਣਾ ਵੀ ਡਾਇਜੈਸਟ
ਸਾਡਾ ਐਵੇਂ ਹੀ ਹੁੰਦਾ, ਜਦੋਂ ਬੱਚਿਆਂ ਨੇ ਸਕੂਲ ਜਾਣਾ ਹੁੰਦਾ ਹਸਬੈਂਡ ਨੇ ਜਾਣਾ ਹੁੰਦਾ ਉਸ ਟਾਈਮ ਦਾ ਤਰ ਦਾ ਹੀ ਸ਼ਡਿਊਲ ਰਹਿੰਦਾ ਸਾਡਾ ਬਟ ਜਦੋਂ ਛੁੱਟੀ ਹੁੰਦੀ ਆ ਸੰਡੇ ਵਾਲਾ ਦਿਨ ਆ ਗਿਆ, ਫਿਰ ਥੋੜਾ ਥੋੜਾ ਹੋੌਜ ਪੌਚ ਹੋ ਜਾਵੇ
ਹਾਂ, ਬਿਲਕੁਲ ਬਿਲਕੁਲ ਹਾਂਜੀ ਨਾਲ ਤੁਹਾਨੂੰ ਪਤਾ ਵੀ ਹੈ ਪੰਜਾਬੀਆਂ ਦਾ ਤੇ ਟਾਈਮ ਮੈਨੇਜ ਕਰਨਾ ਬੜਾ ਔਖਾ ਰਹਿੰਦਾ ਆ ਕਿਉਂਕਿ ਨਾਲੇ ਵੱਡੇ ਵੀ ਹੁੰਦੇ ਨੇ ਉਹਨਾਂ ਨੂੰ ਵੀ ਮਤਲਬ ਕਰਨਾ ਫੇਰ, ਉਹਨਾਂ ਨੇ ਤਾਂ ਆਪਣੇ ਟਾਈਮ ਨਾ ਰੋਟੀ ਖਾਣੀ ਹੈ, ਨਾ ਤੁਸੀਂ ਉਹਨਾਂ ਨੂੰ ਤੇ ਬੋਲੋਗੇ ਨ ਹਾਂ ਵੀ ਤੁਸੀਂ ਵੀ ਹੁਣ ਖਾ ਲਓ ਸਾਡੇ ਘਰੇ ਤਾਂ ਏਦਾਂ ਹੀ ਹੁੰਦਾ ਨੇ ਜ ਮੇਰੇ ਦਾਦੂ ਨੇ ਦਾਦੀ ਨੇ ਉਹਨਾਂ ਨੂੰ ਰੋਟੀ ਪਾਣੀ ਦੇਣਾ ਉਹਨਾਂ ਨੇ ਤੇ ਆਪ
ਹਾਂ, ਉਹ ਬਜ਼ੁਰਗ ਟਾਈਮ ਨਾਲ ਖਾ ਉਹਨਾਂ ਦਾ ਬਹੁਤ ਵਧੀਆ ਉਹਨਾਂ ਦਾ ਮਤਲਬ ਸਾਰੇ ਬਜ਼ੁਰਗ ੳਨਾ ਦਾ ਹੀ ਮੈਂ ਦੇਖਿਆ ਮਤਲਬ ਸਹੀ ਟਾਈਮ ਹੁੰਦਾ ਉਹਨਾਂ ਦਾ
ਹਾਂਜੀ, ਹਾਂਜੀ ਫਿਰ ਮੈਂ ਕਿਹਾ ਚਲੋ ਵਧੀਆ
ਚਲੋ ਬਹੁਤ ਵਧੀਆ ਲੱਗਿਆ, ਤੁਹਾਡੇ ਨਾਲ ਗੱਲ ਕਰਕੇ ਹਮ ਚਲੋ ਠੀਕ ਹੈ, ਫੇਰ ਮਿਲਦੇ ਕਦੇ ਠੀਕ ਹੈ ਸਤਿ ਸ੍ਰੀ ਅਕਾਲ ਜੀ